ਹ ਸਤਿ ਅਕਾਲੀ
ਵਧੀਆ ਤੁਸੀਂ ਦ ਕੀ ਹਾਲ ਚਾਲ ਆ।
ਮੇਰਾ ਵੀ ਬਸ ਵਧੀਆ ਹੀ ਆ।
ਹੋਰ ਕੀ ਕਰਦੇ ਹੋ।
ਕੁਛ ਨੀ ਸੋਣ ਨੀਦ ਆ ਰਹੀ ਹੈ
ਅੱਛਾ ਜੀ ਇਸ ਟਾਈਮ ਤੁਸੀਂ ਸੌੇਨੇ ਐਂ
ਨਹੀਂ ਸੌਦੀ ਤਾਂ ਨਹੀਂ ਇਸ ਟਾਈਮ ਅੱਜ ਆ ਰਹੀ ਆ ਨੀਂਦ ਪਤਾ ਨੀ ਕਿਉਂ?
ਅੱਛਾ ਦੁਪਹਿਰੇ ਨੀ ਸੋਏ ਹੋਣੇ ਆ ਵੈਸੇ ਤਾਂ ਮੋਸਟਲੀ ਗਰਮੀ ਦੇ ਟਾਈਮ ਚ ਦੁਪਹਿਰ ਨੂੰ ਹੀ ਨੀਂਦ ਆਉਂਦੀ ਆ
ਹਮ ਅੱਜ ਪਰ ਮੈਂ ਸੋਣਾ ਨੀ ਮੈਂ ਮੂੰਹ ਹੱਥ ਧੋ ਕੇ ਘੁੰਮ ਫਿਰ ਆਣਾ
ਅੱਛਾ ਜੀ ਨਹੀਂ ਜੇ ਨੀਂਦ ਆਈ ਇਹ ਤਾਂ ਮਾੜੀ ਮੋਟੀ ਕਰਕੇ ਅੱਖਾਂ ਭਾਰੀਆਂ ਰਹਿੰਦੀਆਂ ਜਿੱਦਾਂ ਬੰਦਾ ਸੌਂ ਲੈਂਦਾ ਆ। ਫੇਰ ਫਰੈਸ਼ ਹੋ ਜਾਂਦਾ ਦਿਮਾਗ ਥੋੜ੍ਹਾ ਜਿਹਾ
ਜੇ ਮੈਂ ਹੁਣ ਸੌ ਗਈ ਨਾ ਫੇਰ ਮੈਨੂੰ ਮਤਲਬ ਕਿ ਫੇਰ ਮੈਨੂੰ ਜਾਗ ਨੀ ਆਣੀ। ਫਿਰ ਮੈਂ ਮੈਨੂੰ ਫੇਰ ਬਹੁਤ ਗੂੜ੍ਹੀ ਨੀਂਦ ਆ ਜਾਣੀਂ ਆ। ਫੇਰ ਰਾਤੀ ਵਿਚਾਲੇ ਜੇ ਜਾਗ ਖੁੱਲ੍ਹ ਜਾਣੀ ਮੇਰੀ ਰਾਤ ਨੂੰ ਫਿਰ।
ਸੌਣਾ ਚੱਜ ਨਾ। ਹਨਾ ਏਦਾਂ ਹੋ ਜਾਂਦਾ ਏਦਾਂ ਹੋ ਜਾਂਦਾ।
ਸੌ ਗਈ ਸੀਗੀ ਛੇ ਕੇ ਵਜੇ ਸਾਢੇ ਕੁ ਛੇ ਵਜੇ ਸੌ ਗਈ ਸੀ ਮੈਂ। ਇੰਨੀ ਗੂੜੀ ਨੀਂਦ ਆਈ ਮੈਨੂੰ ਮੈਂ ਰੋਟੀ ਖਾਣ ਨੂੰ ਵੀ ਨੀ ਉੱਠ ਪਾਈ ਮੰਮੀ ਮੇਰੇ ਉਠਾਈ ਜਾਣ।
ਬੇਟੈਮ ਸੋ ਜਾਵੇ ਨਾ ਬੰਦਾ ਤੇ ਏਦਾਂ ਹੀ ਹੁੰਦਾ ਆ ਬੇਟੈਮਾਂ ਜੇਹਾ ਸੋ ਜਾਵੇ।
ਗੁੜੀ ਨੀ ਤੇ ਮੇਰਾ ਮਨ ਨੀ ਕੀਤਾ ਕਿ ਮੈਂ ਉੱਠ ਕੇ ਰੋਟੀ ਖਾ ਲਵਣਾ ਖਾਧੀ ਨੀ ਓਸ ਦਿਨ ਫੇਰ ਰੋਟੀ ਫਿਰ ਅਗਲੇ ਦਿਨ ਰੋਟੀ।
ਮਨ ਵੀ ਨੀ ਟਿੱਕਦਾ ਮਾਂ ਪਿਓ ਦਾ ਵੀ ਮਨ ਨੀ ਟਿੱਕਦਾ ਬੱਚਾ ਏਦਾਂ ਹੀ ਸੌਂ ਗਿਆ ਆ। ਹਨਾ ਸਾਡੇ ਵੀ ਸਹੀ ਨਿਆਣਾ। ਜਿਵੇ ਮੈਂ ਤਾਂ ਬੱਚੇ ਨੂੰ ਆਪਣੇ ਨੂੰ ਜਗਾ ਕੇ ਦੁੱਧ ਪਾਣੀ ਦੇ ਕੇ ਚਾਹੇ ਸੁੂਤਾ ਸੁੂਤਾ ਹੀ ਖਾਵੇ। ਉਦੋਂ ਤੱਕ ਮਨ ਨੀ ਟਿਕਦਾ ਜਦੋਂ ਤੱਕ ਬੱਚੇ ਦੇ ਮੂੰਹ ਚ ਕੋਈ ਕੁਛ ਨਾ ਪਿਆ ਹੋਵੇ। ਮੈਂ ਉੱਠਾ ਲਈ ਫੇਰ ਦੁਬਾਰੇ ਸੁਲਾਣੀ ਹੁੰਨੀ ਆਂ ਵੀ ਚੱਲ ਕੋਈ ਨੀ। ਹੁਣ ਮੈਨੂੰ ਆਤਮਾ ਨੂੰ ਸ਼ਾਂਤੀ ਮਿਲ ਗਈ ਹੈ ਵੀ ਕੁਛ ਖਾ ਲਿਆ ਆ ਮੇਰਾ ਤਾਂ ਇਹ ਹਿਸਾਬ ਕਿਤਾਬ ਹੈ। ਮੈਂ ਕਹਿ ਦਿੰਦੀ ਆਂ ਵੀ ਬੱਚਾ ਚਲੋ ਖਾ ਲਵੇ ਫਿਰ ਸੌਂ ਜਾਂਦਾ ਹੈ ਤਾਂ ਚਲੋ ਵਧੀਆ ਨਾਲੇ ਰਾਤ ਨੂੰ ਵੀ ਤੰਗ ਨਹੀ ਕਰਦਾ ਇਟ ਉੱਟ ਭਰ ਕੇ ਆਪਣਾ।
ਹਾਂਜੀ
ਤੁਸੀਂ ਵੀ ਚਲੋ ਮੂੰਹ ਹੱਥ। ਧੋ ਕੇ ਬਾਹਰ ਘੁੰਮ ਲਿਆ ਹੋਰ ਕੀ ਹੈ ਰਾਤ ਨੂੰ ਸੌਂ ਜਿਆ ਹੁਣ ਓਦਾਂ ਵੀ। ਸਾਢੇ ਛੇ ਤਾਂ ਹੋਈ ਗਏ ਹੋਣੇ ਆ।
ਜਦੋਂ ਸੌਣ ਦਾ ਟੈਮ ਆਣਾ ਨਾ ਉਦੋਂ ਮੇਰੀ ਨੀਂਦ ਹੋ
ਇਹ ਵੀ ਗੱਲ ਸਹੀ ਆ ਨੀਂਦ ਵੀ ਪੁੁੱਠੇ ਟਾਈਮ ਆਉਂਦੀ ਆ ਜਦੋਂ ਨਹੀਂ ਸੌਣਾ ਹੁੰਦਾ। ਇਹ ਵੀ ਗੱਲ ਸਹੀ ਹੈ। ਇਹ ਵੀ ਏਦਾਂ ਹੀ ਹਿਸਾਬ ਕਿਤਾਬ ਹੁੰਦਾ ਕਈ ਵਾਰ ਬੱਚਾ ਜਿੱਦਰ ਰਾਤ ਨੂੰ। ਜਿਵੇਂ ਨਾ ਫੇਰ ਰਾਤ ਨੂੰ ਸਾਰੀ ਸਾਰੀ ਰਾਤ ਏਦਾਂ ਲੈ ਕੇ। ਫੇਰੋ ਬੱਚੇ ਨੂੰ ਏਦਾਂ ਹੀ ਕਰਦੇ ਵੀ ਨੀਂਦ ਵੀ ਨੀ ਆਉਂਦੀ ਇੱਕ ਵਾਰੀ ਖੁੱਲ ਜਾਵੇ ਅੱਖਾਂ ਚ ਫੇਰ ਜਦੋਂ ਸਵੇਰੇ ਉੱਠਣ ਦਾ ਟ ਹੁੰਦਾ ਆ ਸਵੇਰੇ ਫੇਰ ਜਿਆਦਾ ਨੀਂਦ ਆਉਂਦੀ ਫੇਰ ਕਹਿੰਦੇ ਵੀ ਬੰਦਾ
ਹਾਂ ਸੱਚੀ ਸਵੇਰੇ ਉੱਠਣਾ ਬਹੁਤ ਔਖਾ ਆ ਬਹੁਤ ਜਾਦਾ।
ਹਾਂਜੀ-ਹਾਂਜੀ ਅੱਜ ਸੰਗਰਾਂਦ ਸੀਗੀ। ਗੁਰੂਦੁਆਰੇ ਗਏ ਮੈਂ ਕਿਹਾ ਚਲੋ ਬੇਟੀ ਦਾ ਮੇਰੀ ਦਾ ਕੱਲ ਨੂੰ ਬਰਡੇ ਆ ਮੈਂ ਕਿਹਾ ਚਲੋ ਅੱਜ ਸੰਗਰਾਂਦ ਦੀ ਆ ਨਾਲੇ ਗੁਰਦੁਆਰੇ ਕਰਾ ਦਿੰਦੇ ਆ ਸਵੇਰੇ ਜਲਦੀ ਉੱਠਣਾ ਪਿਆ ਬੜਾ ਮੁਸ਼ਕਿਲ ਹੋਇਆ।
ਹੂੰ ਕਿੰਨੇ ਵਜੇ ਉੱਠੇ।
ਹਾਂਜੀ।
ਕਿੰਨੇ ਵਜੇ ਉੱਠੇ।
ਸਵੇਰੇ ਉੱਠੇ ਸੀਗੇ ਪੰਜ ਅਹ ਪੌਣੇ ਕਿ ਪੰਜ ਵਜੇ ਉੱਠੇ ਸੀਗੇ ਓਦਾ। ਵੀ ਹਸਬੈਂਡ ਤਾਂ ਮੇਰੇ ਸਾਜਰੇ ਉੱਠ ਗਏ ਸੀਗੇ ਸਮਾਨ-ਸਮੂਨ ਲੈ ਕੇ ਆਉਣਾ ਸੀ ਚਾਹ ਪਾਣੀ ਪਿਲਾਇਆ ਸੀ ਗੁਰਦੁਆਰੇ। ਮੈਂ ਕਿਹਾ ਚਲੋ ਅੱਜ ਸੰਗਰਾਂਦ ਆ ਨਾਲੇ ਬੱਚ ਵਧੀਆ ਦਿਨ ਆ ਤੇ ਚਲੋ ਕਰਾ ਦਿੰਦੇ ਹ ਉਹਦਾ ਬਰਡੇ ਦਾ
ਹੂੰ।
ਤੇ ਮੈਂ ਕਿਹਾ ਚਲੋ ਕਰਾ ਦਿੰਨੀ ਆ। ਤੇ ਫੇਰ ਉੱਠਣਾ ਹੈ ਨਹੀਂ ਤਾਂ ਨੋਰਮਲ ਅਸੀਂ ਛੇ ਸਵਾ ਛੇ ਹੀ ਉੱਠੀ ਦਾ ਆ। ਅਜ ਮਤਲਬ ਘੰਟਾ ਕੁ ਪਹਿ ਦਸ ਮਿੰਟ ਪਹਿਲਾਂ ਵੀ ਉੱਠਣਾ ਪੈ ਜਾਵੇ ਨਾ ਬੜਾ ਔਖਾ ਹੁੰ ਬੜਾ ਔਖਾ ਹੁੰਦਾ।
ਮੇ ਲਈ ਤਾਂ ਛੇ ਵਜੇ ਉੱਠਣਾ ਵੀ ਬਹੁਤ ਔਖਾ ਆ ਮੈਂ ਤਾਂ ਛੁੱਟੀਆਂ ਆ ਮੈਂ ਤਾਂ ਹੁਣ ਆਰਾਮ ਨਾਲ ਜਦੋਂ ਮੇਰੀ ਜਾ ਖੁੱਲਦੀ ਉਦੋਂ ਉੱਠਦੀ ਮੈਂ ਅੱਠ ਵੱਜਣ ਭਾਵੇਂ ਨੌ ਵੱਜਣ
ਅੱਛੁ ਸਾਨੂੰ ਨੀ ਨਾ ਹੈਗਾ। ਜਿੱਦਾਂ ਹੁਣ ਤਾਂ ਚਲੋਂ ਛੁੱਟੀਆਂ ਆ, ਫੇਰ ਵੀ ਬੰਦਾ ਥੋੜਾ ਟੈਮ ਬੰਦਾ ਦਸ ਪੰਦਰਾਂ ਮਿੰਟ ਇੱਧਰ ਉਧਰ ਹੋਰ ਵੀ ਜਾਂਦੇ ਆ ਸੁੱਤੇ ਕਿਉਂਕਿ ਬੱਚਾ ਵੀ ਛੋਟਾ ਆ। ਉਹਨੂੰ ਸਾਂਭਣਾ ਵੀ ਹੁੰਦਾ ਰਾਤ ਨੂੰ, ਜਾਂ ਜੇ ਛੁੱਟੀ ਟੀ ਨਾ ਹੋਵੇ, ਜਿੱਦਾਂ ਸਕੂਲ ਜਾਂਦੀ ਐ ਬੇਟੀ ਮੇਰੀ ਫੇਰ ਤਾਂ ਉਹੀ ਟਾਈਮ ਉੱਠਣਾ ਡੇਲੀ ਦਾ ਰੂਟੀਨ ਬਣ ਜਾਂਦਾ ਆ। ਨਾ ਪੰਜ ਮਿੰਟ ਉਧਰ ਨਾ ਪੰਜ ਮਿੰਟ ਉਧਰ ਉੱਠਣਾ ਹੀ ਪੈਂਦਾ ਆ। ਇਹ ਹੁੰਦਾ ਆ ਹੁਣ ਚਲੋ ਛੁੱਟੀ ਆ, ਹਾਂਜੀ
ਤੁਸੀਂ ਜਦੋਂ ਪੇਕੇ ਜਾਂਦੇ ਹੋ ਉਦੋਂ ਤਾਂ ਮੈਨੂੰ ਲੱਦਾ ਸੋ ਜਾਂਦੇ ਹੁਣੇ ਚੈਨ ਨਾਲ।
ਉੱਥੇ ਨੀਂਦ ਵੀ ਨਹੀਂ ਆਉਂਦੀ। ਉਹ ਤੇੇ ਰੌਲਾ ਬਹੁਤ ਹ ਰੋਲਾ ਬਹੁਤ ਹੁੰਦਾ ਆ ਛ ਜਿੱਦਾਂ ਮਰੀ ਭੈਣ ਆ ਜਾਂਦੀਆਂ ਆ ਨਿਆਣੇ ਹੁੰਦੇ ਸਾਰੇ ਇਕੱਠੇ ਹੋਏ ਭਤੀਜੇ-ਭਤੀਜਆਂ ਸਾਰੇ ਮਤਲਬ ਇਕੱਠੇ ਹੋ ਜਾਂਦੇ ਆ ਨਾ। ਚੈ ਮੈਂ ਲੱਗੀ ਰਹਿੰਦੀ ਬੱਚਿਆਂ ਦੀ ਉੱਥੇ ਸੌਂ ਵੀ ਨੀ ਹੁੰਦਾ ਜਿੱਦਾਂ ਉੱਥੇ ਕੋਈ ਟੈਨਸ਼ਨ ਨੀ ਨਾ ਸੋਨ ਸੂਨ ਦੀ ਹੁੰਦੀ ਨਾ ਮੰਮੀ ਮੇਰੇ ਕਹਿੰਦੇ ਪਤਾ ਹੀ ਮੰਮਾ ਨੂੰ। ਵੀ ਚਲੋਂ ਉੱਥੇ ਨਿਆਣਿਆਂ ਕਰਕੇ ਨਹੀਂ ਵੀ ਸੁਣ ਦਾ, ਬੱਚਾ ਛੋਟਾ ਆ। ਉੱਥੇ ਓਦਾਂ ਨੀ ਨੀਂਦ ਆਉਂਦੀ ਜਿੱਦਾਂ ਚਾਹ, ਚਾਹ ਚ ਬੰਦਾ ਗੱਲਾਂ ਬਾਤਾਂ ਦੇ ਲਾਲਚ ਵੀ ਚਲੋ ਭੈਣ ਨਾਲ ਕਰ ਲਈਏ ਮੰਮਾ ਨਾਲ ਕਰ ਲਈਏ ਭਰਜਾਈਆਂ ਨਾ ਕਾਹੀ ਬੰਦਾ ਓਦਾਂ ਹੀ ਉੱਠ ਜਾਂਦਾ ਹੈ ਉੱਥੇ ਓਦਾਂ ਹੀ ਰੌਲਾ ਪਾ ਦਿੰਦੇ ਹੁੰਦੇ ਆ। ਉੱਥੇ ਸੌਂ ਵੀ ਨੀ ਹੁੰਦਾ ਇੱਥੇ ਚਲੋ ਉੱਠਣਾ ਪੈਂਦਾ ਮਜਬੂਰੀ ਆ। ਇੱਥੇ ਨੀਂਦ ਹੀ ਇੰਨੀ ਆਉਂਦੀ ਆ।
ਹੂੰ, ਸਹੀ ਗੱਲ ਆ।
ਉਹੀ ਇਹ ਹੈ ਨਾ ਨੀਂਦ ਦਾ ਵੀ ਪੁੱਠਾ ਕੰਮ ਆ ਜਿੱਥੇ ਆਉਣਾ ਉੱਥੇ ਨਹੀਂ ਆਉਣਾ ਜਿੱਥੇ ਨਹੀਂ ਆਉਣਾ ਉੱਥੇ ਆ ਜਾਂਦੀ ਆ। ਤੁਹਾਡੇ ਨਾਲ ਵੀ ਸ਼ਾਇਦ ਏਦਾਂ ਹੀ ਹੋਇਆ। ਜਦੋਂ ਸੋਣ ਦਾ ਟਾਈਮ ਹੋਊਗਾ ਉਦੋਂ ਨੀਂਦ ਨਹੀਂ ਆਉਣੀ ਤੁਸੀਂ ਵੀ ਚਲੋ ਕੋਈ ਨੀ ਘੁੰਮ ਲਿਓ ਤੁਸੀਂ ਮਾੜਾ ਮੋਟਾ ਹੱਥ ਮੂਹਥ ਧੋਗੇ। ਸ਼ਹਿਰ ਸ਼ੁਰ ਨੂੰ ਘੁੰਮ ਆਇਓ ਮਾੜਾ ਮੋਟਾ ਤੇ ਆਪਣਾ ਇਨਾ ਘ ਘੰਟੇ ਦੋ ਨਿਕਲ ਜਾਣ ਫੇਰ ਆਪਣਾ ਰੋਟੀ ਪਾਣੀ ਖਾ ਕੇ ਬੰਦਾ ਸੋ ਜਾਂਦਾ ਆ ਉਹ। ਹੁਣ ਵੀ ਰਾਤ ਹੋਣ ਵਾਲੀ ਏਦਾਂ ਤਾਂ ਮੈਂ ਕਿਹਾ ਚਲੋ ਫੋਨ ਕਰ ਲਈਏ, ਹਾਲ ਚਾਲ ਪੁੱਛ ਲਈਏ ਕਿੱਦਾਂ ਆ ਤੁਸੀਂ।
ਹੂੰ।
ਉਦਾ ਤਬੀਅਤ ਵਗੈਰਾ ਠੀਕ ਐ, ਹੋ ਜਾਂਦਾ ਨਾ ਤਬੀਅਤ ਨਾ ਜਿੱਦਾ ਸ਼ਰੀਰ ਚ ਦਰਦ ਹੋਵੇ ਜਿੱਦਾਂ ਸਿਰ-ਸੁਰ ਦੁਖਦਾ ਹੋਵੇ ਜਾਂ ਬੁਖਾਰ ਉਦੇ ਵਿੱਚ ਵੀ ਹੁੰਦਾ ਆ, ਵੀ ਬੰਦਾ ਕੁਛ ਕਰੇ ਨਾ ਬਸ ਲੰਮਾ ਪੈ ਜਾਵੇ।
ਨਈ ਜਿੱਦਾ ਹੁਣ ਆਪਾਂ ਇੱਕ ਕੰਮ ਲਗਾਤਾਰ ਕਰੀਏ ਨਾ ਤਾਂ ਵੀ ਹੋ ਜਾਂਦਾ। ਥੋੜਾ ਬੰਦਾ
ਹੋ ਜਾਂਦਾ, ਹੋ ਜਾਂਦਾ।
ਮੈਂ ਇਦੇ ਦੁਵਾਰੇ ਲੱਗੀ ਹੋਈ ਆ ਤਾਂ ਵੀ ਹੋਰ ਕਿਤੇ ਮੇਰਾ ਹੁਣ ਮਨ ਵੀ ਨੀ ਲੱਗਦਾ ਕੱਲ ਦਾ ਮੈਨੂੰ ਮਤਲਬ ਲਵਾਇਆ ਹੋਇਆ ਕੰਮ।
ਅੱਛਾ ਜੀ।
ਨਈ ਚੱਲ ਮੈਂ ਜਲਦੀ-ਜਲਦੀ ਟਾਸਕ ਕੰਪਲੀਟ ਕਰਾਂ ਬਟ ਐ ਵੀ ਦਿਮਾਗ ਨੂੰ ਥੋੜਾ ਕਰ ਦਿੰਦਾ ਆ।
ਹਾਂ-ਹਾਂ ਬੰਦਾ ਓੱਦਾਂ ਹੋ ਜਾਂਦਾ ਵੀ ਕਰਦਾ ਇਹੀ ਕੰਮ ਇੱਕੋ ਕੰਮ ਕਰਨਾ ਨਾ ਨੂੰ ਮਾਇੰਡ ਫ ਔ ਹੋ ਜਾਂਦਾ ਵੀ ਬਸ ਛੱਡ ਦੋਯੋ। ਤਾਂ ਹੀ ਮੈਂ ਵੀ ਥੋੜ੍ਹਾ ਮਤਲਬ ਵਿੱਚ ਰੈਸਟ ਲੈਨੀ ਆ ਮੈਂ ਕਿਆ ਚਲੋ ਬੰਦਾ ਫਰੈਸ਼ ਹੋ ਜਾਂਦਾ।
ਇੱਕ ਅੱਧੀ ਕੋਲ ਕਰਕੇ ਰੈਸਟ ਕਰ ਕੋਈ ਹੋਰ ਕੰਮ ਕਰ ਲਿਆ ਕਰਨਾ ਹੈਨਾ ਲਗਾਤਾਰ ਨੀ ਕਰ ਸਕਦੇ ਆ ਆਪਾਂ ਏ ਮੈਂ ਲਾ ਲਿਆ ਹਿਸਾਬ ਅੱਜ।
ਨਈ, ਨਈ, ਨਈ, ਨਈ, ਏਦਾਂ ਨੀ ਵੀ ਬੰਦਾ ਵਿੱਚ ਕੋਈ ਹੋਰ ਕੰਮ ਕਰ ਲਵੇ। ਯਾਂ ਖਾਣੇ-ਪੀਣੇ ਦਾ ਬ੍ਰੇਕ ਲੈ ਲਵੇ, ਘੁੰਮਣੇ-ਫਿਰਨੇ ਦਾ ਹੁੰਦਾ ਜਿਸ ਚ ਜਿੱਦਾਂ ਇਸ ਟਾਈਮ ਘੁੰਮਣ-ਫਿਰਨ ਨੂੰ ਦਿਲ ਕਰਦਾ ਬਾਰ ਬੰਦਾ ਘੁੰਮ ਫਿਰ ਆਉਂਦਾ ਆ। ਅੱਧਾ ਪੋਣਾ ਘੰ ਟਾ, ਤੇ ਜਿੱਦਾਂ ਸੈਰ ਕਰ ਲਈ ਬਾਰ। ਕਿਸੇ ਨਾਲ ਚੱਲ ਗਏ, ਮੰਮਾ ਨਾਲ ਚੱਲ ਗਏ ਜਾਂ ਤੁਆਡਾ ਤਾਂ ਓਦਾਂ ਵੀ ਰੋਟੀ ਪਾਣੀ ਲੇਟ ਬਣਾਉਂਦੇ ਆ।
ਹਾਂ ਮੈਂ ਹੁਣ ਚੱਲ ਜਾਨਾ ਅਪਣੀ ਭੈਣ ਨਾਲ ਜਾਣਾ ਆ, ਨਾਲੇ ਆਪ ਖਾਉਂਗੀ ਗੋਲ-ਗੱਪੇ ਨਾਲੇ ਓਨੂੰ ਖਵਾ ਦੁੂਂਗੀ।
ਵਦੀਆ ਐ ਗੋਲ-ਗਪੇ ਖਾਓ। ਏ ਇਸ ਟਾਈਮ ਵਦੀਆ ਲੱਗਦੇ ਆ ਜਦੋਂ ਸ਼ਾਮ ਨੂੰ ਨਿਕਲਦੇ ਨਾ ਘੁੰਮਣਾ
ਹਾਂ, ਇਨਾਂ ਦੇ ਨਾਮ ਤੋ ਫੇਰ ਮੇਰੀ ਨੀਂਦ ਵੀ ਦੌੜਦੀ ਆ
ਹੁਣ ਮੈਨੂੰ ਹੁਣ ਜਿੱਦਾਂ ਮੈਨੂੰ ਨੀਂਦ ਆ ਰਈ ਐ, ਮੈਂ ਕੈਣਾ ਵੀ ਚੱਲ ਬਾਰ ਘੁੰਮਣ ਜਾਣਾ ਗੋਲ-ਗੱਪੇ ਖਾਣੇ ਦਵਾ ਦਬ ਉੱਠ ਕੇ ਮੈਂ ਮੂੰਹ ਧੋ ਲੈਣਾ ਹੁਣੇ।
ਏਵੀ ਗੱਲ ਸਈ ਏ।। ਖਾਣ ਪੀਣ ਦੇ ਲਾਲਚ ਨੀਂਦ ਵੀ ਉੱੜ ਜਾਂਦੀ ਆ। ਕੋਈ ਨੀ ਘੁੰਮ ਫਿਰ ਆਯੋ ਆਪੀ ਉੱਡ ਜਾਣੀ ਨੀਂਦ।
ਹੋਰ, ਬਸ ਰਾਤੀ ਆ ਜਾਵੇ ਟੈਮ ਤੇ।
ਹਾਂ, ਏ ਵੀ ਗੱਲ ਸਈ ਆ, ਆਣੀ ਚਾਈਦੀ ਐ ਵੀ ਨੀਂਦ ਬਿਨਾ ਵੀ ਫੇਰ ਅੱਖਾਂ-ਉੱਖਾ ਭਾਰੀਆਂ ਹੋ ਜਾਂਦੀਆਂ ਨਾ, ਫੇਰ ਓਦਾਂ ਵੀ ਸਿਰ ਸੁਰ ਦੁੱਖ ਦਾ ਐ, ਸਿਰ ਨੀ ਹਟਦਾ ਹੈਗਾ, ਜਦੋਂ ਨੀਂਦ ਨਾ ਪੂਰੀ ਹੋਵੇ ਨਾ ਏਦਾਂ ਈ ਸਿਰ ਬੜਾ ਭਾਰੀ ਹੁੰਦਾ ਮੇਰਾ ਏਦਾਂ ਈ ਹੁੰਦਾ ਕਈ ਵਾਰ ਜਿੱਦਾਂ ਬੱਚੇ ਰਾਤ ਨੂੰ ਸੋਣ ਨੀ ਦਿੰਦੇ। ਤਾਂ ਓੱਦਾਂ ਵੀ ਖਿਜ ਚੜ੍ਹਦੀ ਆ ਏ ਹੁੰਦਾ ਵੀ ਬਸ ਕੁੱਛ ਕਰ ਲਵੇ ਬੰਦਾ। ਏਦਾਂ ਹੁੰਦਾ ਆ। ਜਾਂ ਬੱਚੇ ਦੇ ਬੱਚੇ ਨੂੰ ਕੁੱਟ ਲਾ ਵੀ ਤੰਗ ਕਰਦਾ ਪਿਆ ਵੀ ਬੱ ਚੇ ਦਾ ਓੱਦਾ ਨੀ ਮਾਰ ਹੁੰਦਾ ਵੀ ਚੱਲ ਐਦਾ ਕੀ ਕਸੂਰ ਐ ਤਾ। ਛੋਟਾ ਆ ਇਹਨੂੰ ਗੇ ਕਰਨਾ ਈ ਐ ਤੰਗ ਹਾਂਜੀ। ਏਦਾਂ ਹੁੰਦਾ ਜਦੋਂ ਨੀਂਦ ਪੂਰੀ ਨਈ ਹੁੰਦੀ ਕਈ ਵਾਰ ਤਾਂ ਹੁੰਦਾ ਪੂਰੀ-ਪੂਰੀ ਰਾਤ ਜਿੱਦਾਂ ਕੋਈ ਬਿਮਾਰ ਸ਼ੁਮਾਰ ਹੋਵੇ ਬੱਚਾ ਬੁਖਾਰ ਹੋ ਜਾਵੇ ਖੁਸ਼ ਸਾਰੀ-ਸਾਰੀ ਰਾਤ ਏਦੀ ਬੈਠੀ ਦੀ ਨਿਕਲ ਜਾਂਦੀ ਕਈ ਵਾਰ ਤੇ। ਫੇਰ ਨੀਂਦ ਨੀ ਪੂਰੀ ਹੁੰਦੀ। ਦਿਨੇ ਹੁੰਦਾ ਵੀ ਬਸ ਸੌ ਜਾਵੇ, ਦਿਨੇ ਓੱਦਾਂ ਕੰਮ ਹੁੰਦਾ ਆ ਬੰਦੇ ਨੂੰ। ਦਿਨੇ ਓੱਦਾਂ ਨੀ ਸੋ
ਦਿਨੇ ਓਦਾਂ ਨਹੀਂ ਬੰਦਾ ਸੋ ਸਕਦਾ, ਬੀ ਬੱਚਾ ਵੀ ਸਾਂਭਣਾ। ਇਹ ਹੋ ਜਾਂਦਾ, ਮੈਂ ਤਾਂ ਮੈਂ ਤੁਹਾਡੀ ਗੱਲ ਸਮਝਦੀ ਆਂ। ਵੀ, ਜਦੋਂ ਉਹੀ ਕੰਮ ਕਰਨਾ, ਹੁਣ ਡੇਲੀ ਅਸੀਂ ਵੀ ਉਹੀ ਕੰਮ ਕਰ ਰਹੇ ਹਾਂ। ਡੇਲੀ ਬੱਚਿਆਂ, ਵਾਲਾ ਵੀ ਸਾਂਭ ਰਹੇ ਹਾਂ।
ਹਾਂ, ਤੇ ਤੁਸੀਂ ਤਾਂ, ਮੈਨੂੰ ਲੱਗਦਾ ਹੈ ਈ ਮੇਰੇ ਤੋਂ ਤੋਂ, ਵੀ ਜ਼ਿਆਦਾ ਅੱਕੇ, ਪਏ ਹੋਣੇ ਆ।
ਤਾਂ, ਉਹੀ- ਉਹੀ ਤੇ ਡੇਲੀ -ਡੇਲੀ, ਉਹੀ ਕੰਮ ਕਰਨਾ, ਫਿਰ ਰਾਤ ਨੂੰ ਵੀ ਬੰਦਾ ਉਹਦਾਂ, ਤਸੱਲੀ ਨਾ ਸੌ ਨਾ ਸਕੇ। ਫੇਰ ਹੋ ਜਾਂਦਾ, ਖਿਝ ਜਿਹੀ ਚੜ ਜਾਂਦੀ, ਕਈ ਵਾਰ ਹੁੰਦਾ ਆ। ਹੁਣ, ਮੇਰਾ ਮਨ ਇੱਥੋਂ ਅੱਕਿਆ ਪਿਆ, ਮੈਂ ਕਿਹਾ, ਚਲੋਂ ਮੈਂ ਬ ਬੇਟੀ ਦੇ ਬਰਡੇ ਕਰਕੇ ਕੇ, ਰੁਕੀ ਸੀਗੀ ਮੈਂ, ਹ ਇਹ ਹੋਇਆ ਵੀ, ਮੈਂ ਕਦੋਂ ਨਿਕਲਾਂ ਇੱਥੋਂ। 'ਤੇ, ਮੈਂ ਕਦੋਂ ਦੋ, ਚਾਰ ਦਿਨ ਉਥੇ ਜਾਵਾਂ, ਮਾਇੰਡ ਫਰੈਸ਼ ਹੋਵੇ ਮਾੜਾ ਮੋਟਾ, ਚਲੋ ਉੱਥੇ ਘੁੰਮ ਫਿਰ ਜਿੱਦਾਂ ਭੈਣਾਂ, ਮੇਰੀਆਂ ਆਈ, ਹੁੰਦੀਆਂ ਭਰਜਾਈਆਂ ਬੱਚਾ, ਸਾਰੇ ਪਾਸੇ ਇੱਥੇ ਕੋਈ ਹੈ, ਨੀ ਚੱਕਣ ਵਾਲਾ।
ਹਾਂ, ਤੁਹਾਡੀ ਸੱਸ ਵੀ ਨੀ ਹੈਗੇ?
ਨਾ, ਉਹ ਵੀ ਨੀ ਹੈਗੇ, ਤੇ ਮਤਲਬ ਇਹ ਹੁੰਦਾ ਆ ਵੀ, ਘਰ-ਘਰ ਵੀ, ਸਾਡਾ ਅਲੱਗ ਜਿਹਾ ਈ ਆ, ਸਭ ਤੋਂ, ਆਂਢ ਗੁਆਂਢ, 'ਚ ਬੱਚਾ ਚਲਾ ਜਾਂਦਾ, ਆਪ ਵੀ ਬੰਦਾ, ਬੈਠ ਆਉਂਦਾ ਕਿਸੇ ਦੇ ਹੈਨਾ, ਏਦਾਂ ਹੁਣ ਨਾ, ਫੇਰ ਮਤਲਬ ਟਾਈਮ ਪਾਸ ਹੋ ਜਾਂਦਾ, ਬੰਦੇ ਦਾ। ਬੜਾ, ਮਨ ਇੱਧਰ -ਉਧਰ ਹੋ ਜਵੇ, ਇਹ ਹੁੰਦਾ ਆ।
ਚਲੋ ਠੀਕ, ਵਧੀਆ ਲੱਗਾ ਗੱਲ ਕਰਕੇ।
ਹਾਂਜੀ, ਤੁਹਾਡੇ ਨਾਲ ਵੀ, ਬਹੁਤ ਵਧੀਆ ਲੱਗਾ।
ਠੀਕ ਐ, ਸਤਿ ਸ਼੍ਰੀ ਅਕਾਲ।
ਬਾਏ, ਥੈਂਕ ਯੂ।